ਵਧੀਆ ਵਧੀਆ ਤੁਸੀਂ ਦੱਸੋ
ਬਸ ਜੀ ਵਧੀਆ ਹੋਰ ਕਿੰਨਾ ਟਾਈਮ ਹੋ ਗਿਆ ਸੀ ਫੋਨ ਕਰੇ ਮੈਂ ਕਿਹਾ ਤੁਹਾਨੂੰ ਤਾਂ ਯਾਦ ਹੀ ਨੀ ਆਉਂਦੀ ਪਈ ਕਰਲੋ ਫੋਨ
ਨਹੀਂ ਨਹੀਂ ਟਾਈਮ ਕੋਈ ਨੀ ਮਿਲਦਾ ਨਾ ਭੈਣ ਜੀ ਹੁਣ ਤੁਹਾਨੂੰ ਪਤਾ ਹੈ ਘਰ ਦੇ ਬ ਅ ਕੰਮ, ਫਿਰ ਛੋਟਾ ਬੱਚੈ ਉਹ ਬੜਾ ਤੰਗ ਕਰਦੈ ਬੱਚਾ
ਬਸ ਐ ਤਾਂ ਹੈ ਹੀ ਦੇਖੋ ਸਾਰਿਆਂ ਦੇ ਘਰ ਐਈ ਹਾਲ ਹੈਗੈ, ਕੋਈ ਟਾਈਮ ਈ ਨੀ ਲੱਗਦਾ ਕਦੇ ਰੋ ਟੀ ਪਾਣੀ ਦਾ ਕਰ ਕਰੋ ਏ ਕਰੋ, ਅੱਜ ਮੈਂ ਥੋੜੀ ਜਲਦੀ ਫ੍ਰਰੀ ਹੋ ਗਈ ਸੀ ਮੇਂ ਰਾ ਤੀ ਦੀ ਰੋਟੀ ਸਬਜ਼ੀ ਬਣਾ ਲਈ ਸੀ ਮੈਂ ਟਾਈਮ ਸੀਗਾ ਮੈਂ ਕਿਹਾ ਨਹੀਂ ਤਾਂ ਫਰੀ ਹੁੰਦੇ ਦੇਖੋ ਗਿਆਰਾਂ ਬਾਰਾਂ ਵੱਜ ਜਾਂਦੇ ਨੇ ਫਿਰ ਉਸ ਟਾਈਮ ਫਿਰ ਆਪਾਂ ਕਿਸੇ ਨੂੰ ਫੋਨ ਕਰਦੇ ਚੰਗੇ ਥੋੜ੍ਹੀ ਲੱਗਦੇ ਆਂ ਫੇਰ ਮੈਂ ਕਿਹਾ ਹੁਣ ਟਾਈਮ ਹੋ ਗਿਆ ਮੈਂ ਫਰੀ ਹਾਂ ਮੈਂ ਹੁਣ ਫੋਨ ਕਰ ਲੈਂਦੀ ਹਾਂ ਨਹੀਂ ਤਾਂ ਫਿਰ ਹੁਣ ਬਈ ਬੱਚਿਆਂ ਨੇ ਫੇਰ ਫੋਨ ਮੰਗਣਾ ਸ਼ੁਰੂ ਕਰ ਦੇਣੈ ਟੀ ਵੀ ਲਾਓ ਯੇ ਕਰੋ ਹੋਰ ਚਰਚ ਸ਼ੁਰੂ ਹੋ ਜਾਏਗੀ ਇਹਨਾਂ ਦੀ
ਹਾਂ ਜੀ ਹਾਂਜੀ ਜੀ
ਹੋਰ ਦੱਸੋ ਤੁਸੀਂ ਕੀ ਕਰ ਰਹੇ ਹੋ
ਬਸ ਤੁਹਾਨੂੰ ਹ ਰੋਟੀ ਦਾ ਟੈਮ ਹੋਇਆ ਪਿਆ ਰੋਟੀ ਖਵਾਦੀਂ ਪਈ ਆ ਉਹ ਕਾਕਾ ਵੀ ਤੰਗ ਕਰਦਾ ਪਿਐ
ਤੁਸੀਂ ਕੀ ਬਣਾਇਆ ਸੀ। ਅੱਜ ਫੇਰ?
ਅੱਜ ਮੈਂ ਮੂੰਗੀ ਦਾਲ ਬਣਾਈ। ਮੈਂ ਕਿਆ ਹ ਉਹੀਓ ਬਣਾ ਲੈਂਦੀ ਹਾ, ਨਾਲੇ ਬੱਚਾ ਵੀ ਖਾ ਲਏਗਾ।
ਉਹ ਤਾਂ ਹੈ। ਦੇਖੋ ਕਿਉਂਕਿ, ਦੇਖੋ ਇੰਨੀ ਗਰਮੀ ਚ ਖੜਿਆ ਕਿਥੇ ਜਾਂਦਾ। ਰਸੋਈ ਚ ਆਈ ਦਾਲ ਦੂਲ ਬਣ ਗਈ ਏਹ ਹੀ ਬਹੁਤ ਆ।
ਹਾਂ, ਸਹੀ ਗੱਲ ਹੈ। ਸਪੇਸ਼ਲ ਸਮਾਨ ਬਨਾਉਣ ਤੇ ਤੇ ਦੋ-ਦੋ ਘੰਟੇ ਲੱਗ ਜਾਂਦੇ ਨੇ।
ਬਸ ਤਾਂ ਹੈ ਹੀ, ਮੈਂ ਵੀ ਖੁਦ ਬਣਾਉਂਦੀ ਆ ਨਾ।
ਹੂ, ਕੱਲ ਮੈਂ ਆਹ ਜੀ ਦੁਪਹਿਰੇ ਦੁਪਹਿਰੇ ਮੈਨੇ ਦਾਲ ਬਾਟੀ ਬਣਾਈ ਸੀ। ਤੇ ਫਿਰ ਉਹ ਮਹਿਮਾਨ ਆਏ ਸਨ। ਦਾਲ ਬਾਟੀ ਬਣਾਏ ਸੀ। ਮੈਨੂੰ ਤ੍ਰੈ ਚਾਰ ਘੰਟੇ ਲੱਗ ਗਏ। ਇਤਨੀ ਥਕ ਸੀ। ਦਾਲ ਬਾਟੀ ਸਾਰਿਆਂ ਨੂੰ ਇੰਨੀ ਜ਼ਿਆਦਾ ਪਸੰਦ ਆਗੀ, ਸਾਰੇ ਖਤਮ ਹੋ ਗਏ। ਮੇਰੇ ਵਾਸਤੇ ਨੀ ਬਚਿਆ
ਬਸ, ਹੈ ਤੁਸੀਂ ਕਿਵੇਂ ਬਣਾਉਂਦੇ ਹੋ, ਦਾਲ ਬਾਟੀ?
ਹਾਂਜੀ-ਹਾਂਜੀ, ਓ ਤੇ ਬਣਾਇਆ ਬਣਾਉਣੀ ਹੈ।
ਅੱਛਾ-ਅੱਛਾ, ਤੇ ਉਸ ਓਦੀ ਪਾਰਟੀ ਦਾ ਮਟੀਰੀਅਲ ਕਿਵੇਂ ਬਣਾਉਂਦੇ ਹੋ?
ਇਹ ਬਾਟੀ ਜਿ ਮੋਟਾ ਆਟਾ ਹੁੰਦਾ ਹੈ। ਨਾ
ਹਾਂਜੀ-ਹਾਂਜੀ।
ਮੋਟਾ ਆਟੇ ਦੇ ਵਿੱਚ ਮਲਾਈ ਪਾ ਲੋ ਥੋੜੀ ਦਹੀਂ ਪਾ ਲੋ ਤੇ ਕੀ ਸੌਫ ਪਾਲੋ, ਜਵੈਨ ਪਾਲੋ, ਨਮਕ ਪਾਲੋ, ਹਲਦੀ ਦੀ ਪਾਲੋ ਹਲਦੀ ਆਹ ਨਾਲ ਬੇਸਣ ਥੋੜਾ ਪਾਲੋ। ਫੇਰ, ਗਰਮ ਬੁਆਇਲ ਪਾਣੀ ਦੇ ਚੁ ਨਆ ਏਨੂੰ ਮਲ ਲੋੋ ਮਾਲਣ ਦੇ ਬਾਅਦ ਫੇਰ ਉਹਨੂੰ ਪੇੜੇ ਕਰਕੇ ਗਰਮ ਬੁਆਇਲ ਪਾਣੀ ਦੇ ਵਿੱਚ ਉਬਲਣ ਵਾਸਤੇ ਰੱਖ ਦੋ ਉਹ ਜਦੋਂ ਹੋ ਜਾਏਗਾ, ਨਾ ਫੇਰ ਓਨ ਹੁੰਦਾ ਨਾ ਓਨ
ਹਾਂਜੀ-ਹਾਂਜੀ।
ਫਿਰ ਓਵਨ ਦੇ ਵਿੱਚ ਸੋਏ ਸੇਕਣ ਵਾਸਤੇ ਰੱਖ ਦੋ ਫੇਰ ਉਹਨੂੰ।
ਅੱਛਾ-ਅੱਛਾ, ਪਹਿਲੇ ਉਬਾਲ ਰੱਖਦਾ।
ਫੇਰ, ਉਹਨੂੰ ਸੇਕ ਕੇ ਨਾ ਫੇਰ, ਕੀ ਕਹਿੰਦੇ ਤੁਸੀਂ ਘਿਓ ਦੇ ਇਸ ਤਾਲ
ਅੱਛਾ-ਅੱਛਾ, ਪਹਿਲੇ ਜੀਵੇਂ ਉਬਾਲ ਲੈਣੀ ਹੈ। ਫੇਰ ਓਵਨ ਚ ਸੇਕ ਲੈਣੀ ਆ, ਫੇਰ ਉਸ ਤੋਂ ਬਾਅਦ ਘਿਓ ਚ ਤੱਲਣੀ ਆ। ਤੁਸੀ ਬੜੀ ਮਿਹਨਤ ਕਰ ਲੈਂਦੇ ਹੋ। ਏਸ ਹਿਸਾਬ ਨਾਲ ਤੇ ਨਾ ਤੁਹਾਡੇ ਨਾ ਹੋਵੇ। ਮੈਂ ਤੁਸੀਂ ਤਾਂ ਬੜੀ ਮਿਹਨਤ ਕਰ ਦਿਓ। ਫੇਰ, ਐਵੇਂ ਬਣਾਉਂਦੇ ਮੈਂ ਸਾਡੇ ਤੋਂ ਨਾ ਹੋਵੇ ਇਨੀ ਮੇਹਨਤ।
ਹਾਂ, ਤੁਸੀਂ ਕਦੇ ਨੀ ਬਨਾਇਆ ਕੀ?
ਨਹੀਂ। ਅਸੀਂ ਨੀ ਬਣਾਉਂਦੇ, ਉਲਟਾ ਮੇਰੇ ਨਾ ਨਾਨਕੇੇ ਬਣਾਉਂਦੇ ਨੇ। ਸਾਰੇ ਮੈਂ ਮਤਲਬ, ਮੇਰੀ ਮੰਮੀ ਰਾਜ ਸਥਾਨ ਵੱਲ ਦੇ ਸੀਗੇ ਨਾ, ਤੇ ਉਧਰ ਉਹ ਬਣਾਉਦੇ ਨੇ ਤੇ
ਅੱਜ
ਇੱਧਰ ਮੈਨੂੰ ਆਉਂਦੀ ਨੀ ਹੈ। ਫੇਰ, ਉਹ ਬਣਾਉਂਦੇ ਨੇ, ਮੈਂ ਖਾ ਲੈਂਦੀ ਹਾਂ।
ਨਈ ਤੇ ਫੇਰ ਮੈਂ ਹੁਨੇ ਬਣਾ, ਤੁਹਾਨੂੰ ਰੈਸ ਪੀ ਦੱਸੀ ਏ, ਤਾਂ ਤੁਸੀਂ ਬਣਾ ਕੇ ਵੇਖੋ?
ਹੁਨ ਤਾਂ ਦੇਖਦੇ ਓਨੇ, ਅੱਜ ਤੋਂ ਬਣਾ ਈ ਲਈ ਸੀ। ਕੱਲ੍ਹ ਮੈਂ ਤੁਹਾਨੂੰ ਦੇਖਦੀ ਫੇਰ ਫੋਨ ਕਰਾਗੀ। ਘਰ ਹੀ ਆਣਾ, ਕੱਲ੍ਹ ਅਸੀਂ ਘਰ ਆਂਣਾ ਨਾ ਸਵੇਰੇ ਫੇਰ, ਕੱਲ ਤੁਆਨੂੰ ਮੈਂ ਬਣਾ ਕੇ ਖੁਆਨੀ ਆ, ਫੇਰ ਤੁਸੀਂ ਮੈਨੂੰ ਦੱਸਣਾ, ਨਾਲ-ਨਾਲ ਹੀ ਜਿਵੇਂ ਕੁੱਝ ਗਲਤ ਕਰ ਰਹੀ ਹੋਵਾਂਗੀ।
ਨਈ-ਨਈ ਮੈਂ ਕੱਲ ਆਵਾਂਗੀ ਨਾ ਫੇਰ, ਤੁਆਨੂੰ ਦੱਸਾਂਗੀ, ਕਿਵੇਂ ਬਣਾਨਾ। ਮੈਂ
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਬਸ ਓਹੀ ਤੁਸੀਂ ਦੱਸੋਗੇ ਨਾ, ਫੇਰ ਮੈਂ ਓਸ ਟੈਪ ਨਾਲ ਬਣਾਲਾਂਗੀ। ਕਿਉਂਕਿ ਦੇਖੋ ਮੈਂ ਕਦੀ ਬਣਾ ਕੇ ਤਾਂ ਦੇਖੀ ਨੀ, ਜੋ ਮੈਨੂੰ ਪਤਾ ਹੋਵੇ ਹਨਾ।
ਹਾਂਜੀ-ਹਾਂਜੀ, ਇਵੇਂ ਤੁਹਾਡੇ ਨਾਲ ਹੋਰ, ਸਭ ਵਧੀਆ-ਸਭ ਵਧੀਆ, ਹੋਰ ਦਾਲ ਬਣਾ ਲੈਂਦੇ ਓ ਨਾ?
ਹਾਂ-ਹਾਂ, ਦਾਲ ਵਗੈਰਾ ਤਾਂ ਸਭ ਕੁਝ ਬਣਾ ਲੈਂਣੀ ਆਂ, ਮੈਂ ਦਾਲ ਰਾਜਮਾਂ ਬਾਕੀ ਕਿ ਮੋਮੋਜ਼ ਵਗੈਰਾ ਬਣਾ ਲੈਂਣੀ ਆਂ, ਪੀਜ਼ਾ ਤੇ ਚੀਜ਼ ਚੀਲੀ ਮਚੂਰੀਅਨ, ਨੂਡਲਸ ਐ ਸਭ ਕੁਛ ਆਂਦਾ। ਮਤਲਬ ਬਣਾਣਾ ਵੀ ਆਂਦਾ। ਪਰ ਇਹ ਕੀ ਹੈ ਨਾ, ਮੈਨੂੰ ਇਹ ਦਾਲ-ਬਾਟੀ ਵਗੈਰਾ ਨੀ ਔਦੀ ਮੈਨੂੰ ਸਾਂਬਰ ਬਣਾਣਾ ਆਂਦਾ, ਓਨੂੰ ਇਡਲੀ ਵੀ ਬਣਾਣੀ ਨੀ ਆਂਦੀ, ਡੋਸਾ ਵੀ ਬਣਾਣਾ ਨੀ ਆਂਦਾ।
ਏ ਸਭ ਤੇ ਮੈਂ ਵੀ ਕੋਮਨ ਐ, ਬਣਾ ਲੈਣੀ ਆ, ਇਡਲੀ ਘਰ ਦਾ ਏ ਐ ਕੇ ਇਡਲੀ ਤੇ ਹ
ਮੈਨੂੰ ਓਹਦਾ ਨਾ, ਬੈਟਰ ਨੀ ਬਣਾਣਾ ਔਂਦਾ ਬ ਮੈਂ ਬਸ ਓ ਈ ਕਹਿ ਰਹੀ ਆਂ, ਮੈਂ ਬੈਟਰ ਨੀ ਬਨਾਣਾ ਆਂਦਾ ਮੈਨੂੰ, ਓ ਤਾਂ ਮੈਂ ਬਾਹਰੋਂ ਮੰਗ ਲੈਂਣੀ ਆਂ। ਨਈ ਤਾ ਨਾ, ਫੇਰ ਭੂਆ ਨੇ ਨਾ ਓ ਬਣਾ ਕੇ ਦੇ ਦਿੰਦੇ ਨੇ, ਮੈਨੂੰ ਬੈਟਰ ਦੱਸ ਦਿੰਦੇ ਨੇ ਕੀ ਚੀਜ਼ ਕਿੰਨੀ ਪਾਨੀ ਹੈ। ਓ ਖੋਲ ਕੇ ਦੇ ਦਿੰਦੇ ਨੇ ਫੇਰ ਮੈਂ ਬਣਾ ਲੈਂਣੀ ਆ, ਸਟੀਮ ਕਰਕੇ ਮੈਂ ਬਣਾਦੀ ਆ, ਕਦੀ ਤਾਂ ਪੱਥਰ ਵਰਗੀ ਬਣਦੀ ਏ। ਕਦੀ ਓ ਫੁੱਲਦੀ ਨੀ ਐ, ਕਦੀ ਕੁਛ ਹੋ ਜਾਂਦਾ, ਫੇਰ ਮੈਂ ਰਿਸਕ ਨੀ ਲੈਂਦੀ, ਫਾਲਤੂ ਦਾ।
ਮੈਂ ਦੋਨੋ ਕੰਮ ਕਰ ਲੈ, ਜਿਵੇਂ ਜਲਦੀ ਕ ਬਾਜ਼ੀ ਹੁੰਦੀ ਐ ਨਾ ਤੇ ਮੈਂ ਫੇਰ, ਬਾਜ਼ਾਰੋਂ ਪਾਉਚ ਮੰਗਵਾ ਲੈਂਣੀ ਆਂ ਤੇ, ਅਗਰ ਟੈਮ ਹੁੰਦਾ ਐ ਤੇ ਫੇਰ ਮੈਂ ਰੈ ਸਮਾਨ ਹੁੰਦਾ ਤੇ ਫਿਰ ਮੈਂ ਸਮਾਨ ਘਰ ਈ ਬਣਾ ਲੈਣੀ ਆਂ, ਦੋ ਪ੍ਰ ਹਾਂ, ਦੋ ਪ੍ਰਕਾਰ ਦਾ ਸਮਾਨ ਬਣਦਾ, ਇੱਕ ਰਾਤੀ ਜਿਵੇਂ ਦਾਲ ਬਿਗੋ ਕੇ, ਚਾਵਲ ਬਿਗੋ ਕੇ ਰੱਖ ਲੋ, ਸਵੇਰੇ ਪੀ ਲੋ। ਏ ਓਦੇ ਚ ਜੋ ਨਾ ਨਮਕ, ਸੋਡਾ-ਸੋਡਾ ਪਾਣਾ, ਸੋਡਾ ਪਾ ਲੋੋ, ਈਨੋ ਪਾਣਾ-ਈਨੋ ਪਾਲੋ। ਨਾਲੇ ਫੇਰ ਅਗ ਇੱਕ ਸੂਜੀ ਦਾ ਬਣਦਾ ਐ, ਸੂਜੀ ਬਰੀਕ ਸੂਜੀ ਆਂਦੀ। ਓਹਦੇ ਓਹਦੇ ਚ ਦਹੀਂ ਪਾਲੋੋ ਤੇ ਕੀ ਕੈਹਦੇ, ਸੋਡਾ ਪਾ ਲੋੋ ਨਮਕ ਪਾ ਕੇ ਓਨੂੰ, ਘੋਲ-ਘਾਲ ਕੇ ਤੇ ਚਾਰ ਘੰਟੇ ਰੱਖ ਲੋੋ। ਤੇ ਓਹਨੂੰ ਓ ਫੇਰ ਬਣਾਓਗੇ ਤਾਂ ਆਪੇ ਵੀ ਏਨੇ ਵੱਡੇ, ਵੱਡੇ ਫੁੱਲ ਜਾਂਦੇ ਨੇ।
ਅੱਛਾ ਜੀ। ਚਲੋ, ਐ ਵੀ ਮੈਂ ਹੁਨ ਬਣਾ ਕੇ ਦੇਖਾਂਗੀ, ਕਿਓਕੇ ਮੈਂ ਤੇ ਸਾਂਬਰ ਬਣਾਂਦੀ ਆ ਨਾ। ਫੇਰ ਮੈਂ ਓਹਦੇ ਨਾਲ ਚਾਵਲ ਬਣਾ ਦਿੰਨੀ ਆਂ।
ਅੱਛਾ, ਸਾਂਬਰ ਦੇ ਨਾਲ ਚਾਵਲ
ਹਾਂ, ਕਿਓਕੇ ਫੇਰ ਇਡਲੀ ਵਗੈਰਾ ਦਾ ਤਾਂ ਝੰਜਟ ਪੈਂਦਾ ਮੈਨੂੰ, ਫੇਰ ਮੈਂ ਫਟਾਫਟ ਚਾਵਲ ਬਣਾ ਦਿੰਦੀ ਆ ਨਾਲ ਈ। ਓ ਈ ਈਮਲੀ ਦਾ ਪਾਣੀ ਬਣਾ ਕੇ, ਓ ਖੱਟੀੇ-ਖੱਟਾ ਤਾਂ ਹੁੰਦਾ ਈ ਹੈਗਾ, ਬਸ ਫੇਰ ਓਹਦੇ ਨਾਲ ਚਾਵਲ ਬਣਾ ਦਿੰਦੇ ਆ, ਸਾਂਬਰ ਨਾ ਚਾਵਲ ਵੀ ਬੜੇ ਵਧੀਆ ਲੱਗਦੇ ਨੇ
ਹਾਂ-ਹਾਂ-ਹਾਂ, ਹਾਂਜੀ, ਹਾਂ ਏਵੇਂ ਦਾਲ ਬਾ ਟੀ ਦੇ ਨਾਲ ਵੀ ਸਾਂਬਰ ਮ ਮਤਲਬ ਜਿਵੇਂ ਸਾਂਬਰ ਬਣਾਂਦੇ ਓ ਨਾ ਇਵੇਂ ਈ ਬਾਟੀ ਦੇ ਨਾਲ ਵੀ ਇਵੇਂ ਈ ਸਾਂਬਰ ਬਣਦੀ ਏ।
ਅੱਛਾ ਜੀ, ਹਾਂ।
ਹੂੰ-ਹੂੰ, ਖੱਟੀ-ਖੱਟੀ ਵਧੀਆ ਲੱਗ ਦੀ ਆ ਨਾ ਖੱਟੀ-ਖੱਟੀ ਦਾਲਾਂ
ਹਾਂਜੀ ਦੇਖੋ ਸਭ ਡਿੱਬੇ ਦੇਖੋ ਹੁਨ ਕਈਆਂ ਨੂੰ ਐ ਹੁੰਦੈ ਮੈਨੂੰ ਐ ਵਾਲੇ ਚੀਜਾਂ ਤੋਂ ਨਾ ਜੜਾ ਬਾਰਲਾ ਹੁੰਦੈ ਨਾ ਓ ਬਣਾਣਾ ਚੰਗਾ ਲੱਗਦੈ। ਜਿਵੇਂ ਕਦੀ ਮੈਂ ਘਾਰ ਕਦੀ ਬ੍ਰੈਡ ਪਕੌੜੇ ਬਨਾਏ, ਕਦੀ ਸਮੋਸੇ, ਕਦੀ ਮੋਮੋਸ, ਕਦੀ ਬਰਗਰ ਕਦੀ ਚੌਮਿਨ, ਕਦੀ ਐ ਚੀਜ਼ ਚਿਲੀ ਹੋ ਗੀ ਐਹੈ ਜੀ ਚੀਜਾਂ ਮੈਂ ਬਣਾ ਦਿੰਨੀ ਆਂ ਘਾਰ ਮਤਲਬ ਐ ਮੇਨੂੰ ਪਤਾ ਹੁੰਦੈ ਮੈਂ ਦੇਖ-ਦੇਖ ਕੇ ਨਾ ਤੇ ਯੂਟਿਊਬ ਤੇ ਫੇਰ ਬਣਾ ਦੇਨੇ ਆਂ ਮੈਂ।
ਆਜ ਕੱਲ ਤੁਆਨੂੰ ਪਤਾ ਈ ਏ ਯੂਟਿਊਬ ਚਲੇਆ ਹੋਇਐ। ਯੂਟਿਊਬ ਦੇ 'ਚ ਜੋ ਸਰਚ ਮਾਰੋਗੇ ਜੋ ਬਨਾਨਾ ਹੈ ਜੋ ਵੀ ਕਰਨਾ ਐ ਸਭ ਯੂਟਿਊਬ ਦੇ 'ਚ ਵੇਖ ਕੇ ਹੀ ਬਨਾ ਕੇ ਈ ਆਪਨਾ ਖਾ ਸਕਦੇ ਓ। ਬਜਾਰ ਦਾ ਜੰਝਟ ਈ ਕੋਈ ਨੀ।
ਹਾਂਜੀ-ਹਾਂਜੀ।
ਬਜਾਰ ਦੇ ਸਾਮ ਹੂੰ, ਤੁਆਨੂੰ ਪਤਾ ਈ ਬਾਜਾਰ ਦੇ ਸਾਮਾਨ ਸਭ ਲੋਕ ਕਿਵੇਂ ਗੰਦੇ ਤਰੀਕੇ ਨਾਲ ਬਣਾਂਦੇ ਨੇ। ਹੋਣ ਤੁਆਨੂੰ ਪਤੈ ਬਰਸਾਤ ਦਾ ਮੌਸਮ ਏ ਕੀੜੇ-ਵੀੜੇ ਚੱਲਦੇ ਹੋਣ ਬੰਦੇ ਓਦੇ 'ਚ ਵੀ ਕੀੜੇ ਹੋ ਜਾਨ ਓ ਤਾਂ ਵੀ ਬਣਾਂਦੇ ਨੇ। ਓ ਤੇ ਕੀੜੇ ਵੈਸੇ ਕੀੜੇ ਵੇਖਦੇ ਈ ਨਈ। ਉਰਨ ਬਨਾਨ ਲੱਗ ਜਾਂਦ, ਪੈਸੇ ਕਮਾਨੇ ਓਨੇ ਬਾਜਾਰ ਲੋਕਾਂ ਨੇ, ਬਾਜਾਰਾਂ ਨ
ਹਾਂਜੀ-ਹਾਂਜੀ। ਬਸ ਓਈ ਕਈ ਤਾਂ ਦੇਖੋ ਟਮਾਟਰ ਵੀ ਜਿਵੇਂ ਸੜੇ ਜੇ ਹੁੰਦੇ ਨੇ, ਓਨਾਂ ਦੀ ਈ ਚਟਨੀ ਬਨਾ ਦਿੰਦੇ ਨੇ। ਸਾਨੂੰ ਵੀ ਕਿਸ ਚੀਜ ਇੱਚ ਕੀ ਪਾਇਐ, ਕੀ ਨੀ ਪਾਇਆ। ਐ ਘਾਰ ਆਪਾਂ ਬਨਾਨੇ ਆਂ ਚੰਗੀ ਚੀਜਾਂ ਬਨਾਨੇ ਐਂ।
ਹੂੰ-ਹੂੰ, ਸਾਨੂੰ ਲੱਗਦੈ ਬਾਜਾਰ ਦਾ ਸਮਾਨ ਕਿੰਨਾ ਸਵਾਦ ਬਨ ਲੱਗ ਦੈ ਸਵਾ। ਮੂੰਅ ਦਾ, ਜੀਭ ਦਾ ਤੁਆਦ ਏ। ਪਰ ਈ ਏ ਨੀ ਅਸੀ ਸੋਚਦੇ ਕਿ ਓ ਲੋਗ ਬਨਾਂਦੇ ਕਿੰਨੀ ਗੰਦੀ ਅ ਗੰਦੇ ਤਰੀਕੇ ਨਾਲ।
ਬਿਲਕੁਲ-ਬਿਲਕੁਲ, ਕੋਈ ਚੀਜ ਨੀ ਸਾਫ ਰੱਖਦੇ‌। ਕੁਛ ਵੀ ਪਤਾ ਨੀ ਕੀ ਚੀਜ ਕਿਵੇਂ ਬਨਾਂਦੇ ਨੇ ਸਾਨੂੰ ਥੋੜੀ ਪਤਾ ਚੱਲਦਾ ਪਿਐ।
ਹਾਂਜੀ-ਹਾਂਜੀ।
ਹੋਰ ਤੁਸੀ ਦੱਸੋ? ਤੁਸੀ ਕੀ ਕਰ ਰੇ ਓ, ਅੱਜ-ਕੱਲ?
ਹਾਂ, ਬਸ ਇਵੇਂ ਈ ਘਾਰ ਜਿਵੇਂ ਥੋੜਾ ਬੋਤ ਸਿਲਾਈ ਕਰਦੀ ਆਂ, ਹਲਕਾ-ਫੁਲਕਾ ਸਿਲਾਈ ਕਰ ਲੇਆ
ਅੱਛਾ।
ਏ ਬੱਚੇ ਐਂ, ਤੁਆਨੂੰ ਪਤੈ ਜਾਦਾ ਸਿਲਾਈ ਕਰ ਨੀ ਸਕਦੀ। ਤੇ ਬੱਚਾ ਛੋਟਾ ਜਿਆ ਓਨੇਂ ਪਰਸੋਂ ਓਨੂੰ ਨੌਵਾਂ ਮਹੀਨਾ ਲੱਗ ਗਿਐ। ਓਨ ਦਾਨੰ ਕੱਢਨ ਲੱਗਾ ਨਾ ਤਾਂ ਝਰ-ਝਰ ਨੂੰ ਊਂਨ ਓ ਅ ਪੋਟੀ ਕਰਦਾ ਐ। ਝਰ-ਝਰ ਨੂੰ ਬਾਥਰੂਮ ਕਰਦਾ ਐ ਤੁਆਨੂੰ ਪਤੈ ਬਰਸਾਤ ਦਾ ਮੌਸਮ ਲੱਗ ਗਿਐ ਓਨ ਐ ਬਾਥਰੂਮ ਬਾਰ-ਬਾਰ ਕਰਦਾ ਰੈਂਦੈ। ਸੋਚਨੀ ਆ, ਡਾਇਪ ਵਹਾਂ ਪਰ ਡਾਇਪਰ ਤੁਆਨੂੰ ਪਤਾ ਈ ਐ ਖਰਾਬ ਹੋ ਜਾਏ ਅ ਕੀ ਕਹਿੰਦੇ ਖ਼ਰਾਬ, ਮਤਲਬ ਡਾਏਪਰ ਲਾਓ ਤੇ- ਬੱਚੇ ਨੂੰ ਥੋੜ੍ਹਾ ਖ਼ਰਾਬ ਲੱਗਦਾ ਐ ਨਾ, ਖੁਜਲੀ ਕਰਦਾ ਹੈ ੳ।
ਹਾਂਜੀ-ਹਾਂਜੀ ਏ ਤਾ ਐ ਈ। ਪਤਾ ਨਹੀ ਨੀ, ਡਾਏਪਰ ਕਿੰਨਾ-ਕਿੰਨਾ ਟਾਈਮ ਪੇਆ ਰਹਿੰਦਾ। ਹੁਨ ਜਿਵੇਂ ਕੋਟਨ ਜਾਂ ਸੂਤੀ ਕੱਪੜਾ ਬਨਦੇ ਆਂ, ਆਪਾਂ ਜਿਵੇਂ- ਓ ਸਾਨੂੰ ਹੁਨ ਪਤਾ ਚੱਲਦਾ, ਅਸੀ ਨਾਲ ਹੀ ਸਾਫ਼ ਕਰ ਦਿੰਦੇ ਆ। ਤੇ ਉ ਓਧਰ-ਓਧਰ ਰੈਸ਼ਿਸ ਵਗੈਰਾ ਨੀ ਪੈਂਦੇ, ਡਾਏਪਰ ਚ ਰੈਸ਼ਿਸ ਪੈ ਜਾਂਦੇ ਨੇ।
ਹਾਂਜੀ। ਜਦੋਂ ਛੋਟਾ ਬ ਕੰਮ ਏ ਬਸ ਹੂੰ-ਹੂੰ ਨਾ- ਹਾਂਜੀ, ਨਹੀਂ ਆਵਾਂਗੀ, ਮੈਂ ਕਾਲੇਜ ਤੇ ਆ ਹਾਂਜੀ, ਮੈਂ ਆਪਨੇ ਡੁੱਗੂ ਨੂੰ ਵੀ ਲੈ ਕੇ ਆਓਗੀ।
ਕੱਲ ਆਨਾ ਫੇਰ ਤੁਸੀਂ ਕੱਲ, ਪਰਸੋਂ ਤੱਕ ਦੇਖਨਾ, ਮੈਂ ਤਾਡੇ ਇੰਤਜ਼ਾਰ ਕਰਾਂਗੀ।
ਹਾਂ-ਹਾਂ, ਜ਼ਰੂਰ।
ਹਾਂਜੀ। ਚਲੋ, ਫੇਰ ਠੀਕ ਐ। ਮੈਂ ਨਾ ਤਾਨੂੰ ਕਰਦੀ ਆ, ਫੋਨ।
ਹਾਂਜੀ-ਹਾਂਜੀ, ਜ਼ਰੂਰ। ਹਾਂਜੀ-ਹਾਂਜੀ, ਸਤ ਸ੍ਰੀ ਅਕਾਲ।